ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਸੁਨਾਓ ਕੀ ਹਾਲ ਚਾਲ ਜੇ?
ਵਧੀਆ ਵਧੀਆ ਤੁਸੀ ਸੁਨਾਓ?
ਬਸ ਵਧੀਆ ਸਾਡਾ ਟੋਪੀਕ ਚੱਲਡ ਡਿਆ ਸੀ ਮੇਹੰਗਗਾਈ ਤੇ। ਮਤਲਬ ਡੈਡੀ ਕੇ ਸਕੂਲਾਂ ਵਾਲਆਂ ਨੇ ਫੀਸਾਂ ਕਿੰਨੀਆਂ ਵਧਾਤੀਆਂ।
ਹਾਂਜੀ ਓਹੀ।
ਪੇਲਾਂ ਕਿੱਥੇ ਪੰਜਾਹ ਹਜਾਰ ਤਕ ਵਿੱਚ ਸਾਲ ਦਾ ਹੋ ਜਾਂਦਾ ਹੁੰਦਾ ਸੀ ਹੁਨ ਇੱਥੇ। ਡੇਢ ਲੱਖ ਦੋ ਲੱਖ ਲੱਗ ਈ ਜਾਂਦਾ।
ਓਹੀ ਨਾ ਤੇ ਬੂਕਸ਼ ਦਾ ਵੱਖਰਾ।
ਹਾਂਜੀ ਓਹੀ।
ਐਕਸਟਰਾ ਸਮਾਨ ਲੈਣਾ ਓਦਾ ਵੱਖਰਾ।
ਹਾਂਜੀ ਨਾਲ ਯੂਨੀਫੋਰਮ ਯੂਨੀਫੋਰਮ ਸਭ।
ਓਹੀ ਨਾ ਕਿ ਹਰ ਚੀਜ ਦਾ ਵੱਖਰਾ ਵੱਖਰਾ ਸਮਝੇ ਲਾਏ ਆਯੇ ਕੀ ਹਣਾ ਕੀ ਚੀਜ ਖਰੀਦੇ ਕੀ ਖਰੀਦੇ ਬੁਕਸ ਵੀ ਜੀ ਕੋਈ ਚੋਦਾ ਚੋਦਾ ਚੋਦਾ ਚੋ ਸੋ ਦੀ ਦੋ ਦੋ ਹਜਾਰ ਦੀ ਇੱਕ ਇੱਕ ਪੈਂਦੀ ਜੇ। ਤੁਸੀ ਆਪੀ ਸਾਬ ਲਾ ਲਾ ਕੇ ਬੱਚਿਆਂ ਦੀ ਪੜਾਈ ਪੜੋਨੀ ਮਹੇੰਗੀ ਹੋ ਗਈ ਆ ਆਗਲੇ ਸਾਲ ਵਧੀਆ ਬੱਚੇ ਹਨਾ ਨਯੀ ਤੀਕੇ ਨਾਲ ਪੜਾ ਸਕਦਾ ਬੱਚੇ ਨੂੰ।
ਹਾਂਜੀ ਹਾਂਜੀ।
ਯਾ ਬੱਚਾ ਕੋਈ ਓਹੀ ਨਾ ਕਿ ਜੇ ਬੱਚਾ ਵਧੀਆ ਪੜਦਾ ਵਾ। ਤੇ ਇਨਸਾਨ ਕੋਲ ਇੰਨਾ ਪੈਹਾ ਨੀ ਹੈਗਾ ਜੋ ਅਪਨੇ ਬੱਚੇ ਤੇ ਲਾ ਸਕੇ। ਓਹੀ ਨਾ ਜੇ ਬੱਚਾ ਕੁਝ ਬਣਨਾ ਬੰਦਾ ਬੋਤ ਘੱਟ ਵਾ ਜੇੜਾ ਹਨਾ ਕੋਈ ਬਣਾ ਸਕਦਾ ਵਾ ਮੇਹੈਂਗਾਈ ਨੇ ਐਨਾ ਓ ਕਰਤਾ ਵਾ।
ਓਹੀ ਸਾਰੀ ਜੱਗਾ ਤੇ ਮੈਂਹਨਗਗਾਈ ਫੈਲੀ ਪਈ ਬਸ ਹੁਨ।
ਆਹੋ ਤੁਸੀਂ ਸੁਣਾਓ ਆਉਂਦੇ ਹੁੰਦੇ ਜੇ ਪੰਜਾਬ, ਪੰਜਾਬ ਦਾ ਵਿਆਹ ਅਟੈਂਡ ਕੀਤਾ ਕੋਈ।
ਹਾਂਜੀ ਹਾਂਜੀ ਕਰੀ ਦੇ ਹੁੰਦੇ ਜ ਕਦੀ- ਕਦੀ ਆਂ ਜੋ ਟਾਈਮ ਲੱਗ ਜ ਮਤਲਬ ਜ ਫਰੀ ਹੋਈਏ ਤੇ
ਇਧਰ ਉ ਇੱਧਰ ਦੇ ਵਿਆਹ ਵਧੀਆ ਲੱਗਦੇ ਜਾਂ ਪੰਜਾਬ ਦੇ ਵਧੀਆ ਲੱਗਦੇ।
ਪੰਜਾਬ ਦੇ ਵਧੀਆ ਹੁੰਦੇ, ਇੱਥੇ ਤੇ ਕੁੱਛ ਹੈਗਾ ਹੀ ਨੀ ਵਿਆਹਵਾਂ ਚ
ਨਈ ਜਿਵੇਂ ਜਾਗੋ ਨੀ ਕੱਢਦੇ ਹੈਗੇ ਇੱਧਰ
ਨਈ, ਨਈ ਇਥੇ ਜਾਗੋ ਵਧੀਆ ਨੀ, ਜਿਦਾਂ ਪੰਜਾਬ ਵਾਲੀ ਹੁੰਦੀ ਜਾਗੋ ਓਦਾਂ ਦੀ ਨੀ ਹੁੰਦੀ ਇੱਥੇ
ਹਾਂ ਹਾਂ ਅੱਛਾ ਅੱਛਾ ਅੱਛਾ ਆਪਣੇ ਘਰ- ਘਰ ਹੀ ਰਹਿੰਦੇ ਜ ਜਿਵੇਂ ਪੰਜਾਬ ਚ ਆਪਾਂ ਜਿਵੇਂ ਦੂਜੇ ਆਂਡੀਆਂ- ਗੁਆਂਢੀਆਂ ਦੇ ਚਲੇ ਜਾਂਦੇ ਆ ਹਨਾ, ਚੰਗਾ ਓਦਾਂ ਮਸਤੀ ਕਰਦੇ ਆ ਓਦਾਂ ਨੀ ਹੁੰਦੀ
ਨਹੀਂ ਨਹੀਂ ਏਦਾਂ ਨਹੀਂ ਹੁੰਦੀ ਏਥੇ, ਏਥੇ ਬਸ ਢੋਲ ਅ ਲ ਵਜਾ ਲੈਂਦੇ ਤੇ ਉਥੇ ਨਚ, ਨੱਚ ਲੈਂਦੇ ਤੇ ਬਸ
ਹ
ਤੇ ਹਾਂ ਹੋਰ ਕੁੱਛ ਨੀ ਹੁੰਦਾ, ਜਿੱਦਾਂ ਉੱਥੇ ਪੰਜਾਬ ਚ ਤੇ ਮਜ਼ਾ ਈ ਬੜਾ ਆਉਂਦਾ ਕੀ ਸਾਰਿਆਂ ਦੇ ਘਰ- ਘਰ ਜਾ ਕੇ
ਹੈੱਲੋ, ਹਾਂਜੀ ਹਾਂਜੀ, ਹਾਜੀ ਜਿਵੇਂ ਘਰ- ਘਰ ਜਾ ਕੇ ਫਿਰ ਜਿਵੇਂ ਇੱਕ ਥੀਮ ਜਿਹਾ ਰੱਖਿਆ ਹਿੰਦਾ ਕੇ ਵੀਅਰ ਕਰਨੇ ਨੇ ਜਾਗੋ ਦੇ ਵਿੱਚ ਕੱਪੜਿਆਂ ਦਾ ਹਨਾ ਜਾਗੋ ਤੇ ਜਾ ਕੇ ਕਹਿੰਦੀ ਆ ਕੇ ਸੂਟ ਇੱਕੋ ਜੇ ਪਾਉਣੇ ਨੇ ਕਲਰ ਦੇ ਤੇ ਮੈਂ ਕਿਹਾ ਹਰ ਅਲੱਗ ਅਲੱਗ ਹਨਾ
ਹਾਂਜੀ ਉਹ ਵੀ ਨਾਲ ਉੱਥੇ ਵਾਹਵਾ ਬੋਲੀ- ਬੁਲੀ ਵੀ ਮਿਲ ਜਾਂਦੀ ਆ, ਇੱਥੇ ਤੇ ਮਿਲਦੀ ਵੀ ਨਹੀਂ ਆ
ਹਾਂ ਹਾਂ ਹਾਂ ਇੱਧਰ ਤੇ ਪਤਾ ਨੀ ਹੋਣਾ ਕਿਹਨੂੰ ਬੂੰਦੀ ਨੂੰ ਬੂੰਦੀ ਕਿ ਚੀਜ਼ ਐ ਜਾਂ ਕਿੱਦਾਂ ਹਨਾ
ਹਾਂਜੀ ਏਥੇ ਤਾਂ ਵਿਆਹ ਤੇ ਵੀ ਨੀ ਕੁਝ ਦਿਦੇ
ਪੰਜਾਬ ਅਲਗ ਹੀ ਵਧੀਆ ਹਨਾ ਮਜ਼ਾ ਆ ਜਾਂਦਾ ਇੱਕ ਵਾਰੀ ਵਿਆਹ ਵੇਖਣ ਦਾ ਦਾ ਇੱਕ ਦੂਜੇ ਨੂ ਸਿੱਠਣੀਆਂ ਦੇਣੀਆ। ਇਹ ਚੀਜ਼ ਦੀ ਬੜੀ ਵਧੀਆ, ਇੱਥੇ ਨੀ ਹੈਗਾ ਕੰਮ
ਪੰਜਾਬ ਵਿੱਚ ਈ ਐ, ਇੱਥੇ ਤਾਂ ਕੁਛ ਨੀ ਹੈਗਾ ਇੱਦਾਂ ਦਾ
ਅੱਛਾ, ਅੱਛਾ, ਅੱਛਾ, ਅੱਛਾ ਚਲੋ ਕੋਈ ਨੀ ਜੇ ਕਿਤੇ ਆਓਗੇ ਤੁਹਾਨੂੰ ਅਸੀਂ ਪੰਜਾਬ ਦਾ ਜਾਗੋ ਵਾਲਾ ਵਿਆਹ ਦਿਖਾਵਾਂਗੇ। ਜੇ ਕਿਤੇ ਤੁਸੀਂ ਪਹੁੰਚੇ, ਸਾਨੂੰ ਵਧੀਆ ਲਗੇਗਾ। ਐਕਚੁਲੀ ਪੰਜਾਬ ਦੀਆਂ ਛੁੱਟੀਆਂ ਹਨਾ ਜਿਵੇਂ ਕੌਲ ਜਾਂਦੀਆਂ ਹਨਾ ਛੁੱਟੀਆਂ ਦਾ ਬੜਾ
ਹਾਂਜੀ, ਹਾਂਜੀ ਉਹ ਤਾਂ ਹੈਗਾ ਈ ਏ ਫਿਰ ਜਦੋਂ ਤੋਡੇ ਛੁੱਟੀਆਂ ਪੈਂਦੀਆਂ ਸਾਡੇ ਤੇ ਇੱਥੇ ਸਟਾਰਟ ਹੋ ਜਾਂਦੇ ਆ ਕਾਲਜ, ਸਕੂਲ
ਉਹੀ ਉਹੀ, ਉਹੀ ਬੜਾ ਫ਼ਰਕ ਪੈਂਦਾ ਵਾ ਇਹ ਕੀ ਜਿਵੇਂ ਇਦੋ ਵੀ ਬੰਦ ਹੋਣ, ਓਦੋਂ ਵੀ ਬੰਦ ਹੋਣ ਜ਼ਿਆਦਾ ਮਜ਼ਾ ਆਉਂਦਾ ਵਾ ਹਨਾ
ਹਾਂਜੀ ਹਾਂਜੀ
ਫਿਰ ਜ਼ਿਆਦਾ ਘੂੰਮਣ ਮਿਲਣ ਦਾ ਮਜ਼ਾ ਆਉਦਾ ਫਿਰ ਹਨਾ ਜਿਵੇਂ ਤੁਸੀਂ ਆਏ ਜੇ ਨਾਲ ਜ਼ਿਆਦਾ ਟਾਈਮ ਸਪੈਂਡ ਕਰ ਸਕਦੇ ਜੇ।
ਹਾਂਜੀ ਉਹੀ ਸਾਰੇ ਫਿਰ ਕਜ਼ਨਸ਼- ਕੁਜਨਸ਼ ਮਿਲ ਜਾਂਦੇ ਆ। ਆਰਾਮ ਨਾਲ ਟਾਈਮ- ਟੁਇਮੇ ਸਪੈਂਡ ਕਰ ਸਕਦੇ ਆ ਨਾਲ, ਨਾਲ ਮਜ਼ੇ ਪੂਰੇ ਮਜ਼ੇ ਔਂਦੇ ਉੱਥੇ
ਅੱਛਾ ਅੱਛਾ ਅੱਛਾ ਚਲੋ ਵਧੀਆ, ਵਧੀਆ, ਵਧੀਆ।
ਇੱਥੇ ਤਾਂ ਫੇਰ ਕੋਈ ਹੈਗਾ ਹੀ ਨਹੀਂ ਜੇ ਕੋਈ ਵੀ ਵਿਆਹ- ਵਿਊਹ ਵੀ ਹੋਏ ਤੇ
ਅੱਛਾ- ਅੱਛਾ- ਅੱਛਾ ਤੇ ਜੇ ਤੇਰਾ ਵੀ ਜਾ ਕੱਪੜੇ ਤਾਡੇ ਪਸੰਦ ਕਰਦੇ ਨੇ ਪਾਉਣੇ ਜਿਵੇਂ ਪੰਜਾਬੀ ਸੂਟ ਜਾਂ ਸਰਾਰਾ ਜਾਂ ਪਲਾਜੋ ਆਲਾ
ਆਂ ਨਹੀਂ, ਉਹ ਸ ਪਲਾਜ਼ੋ ਪਲੂਜੋ ਤੇ ਸਾਰਾ ਕੁਛ ਤੇ ਫੇਰ ਵਿਆਹ 'ਚ ਹੀ ਪਾਈਦਾ ਇਹੰਦੇ ਜੀਨਸ ਟੋਪ ਹੀ ਪਾਈ ਦੇ ਨੇ
ਨਹੀਂ- ਨਹੀਂ ਜਿਵੇਂ ਪੰਜਾਬ ਦੇ ਤੁਸੀਂ ਵਿਆਹ ਵਿੱਚ ਕੀ ਬਣਾਉਣਾ ਜ਼ਿਆਦਾ ਪਸੰਦ ਕਰੋਗੇ?
ਉਹੀ, ਉਹੀ ਪਲਾਜ਼ੋ ਪਲੂਜੋ ਦੇ ਸ਼ਰਾਰੇ ਹੋ ਗਏ
ਅੱਛਾ- ਅੱਛਾ- ਅੱਛਾ, ਹਮ- ਹਮ ਜਿਵੇਂ ਚਲਣ ਦਿਆ, ਇਹਦਾ ਬੜਾ ਟਰੈਂਡ ਚੱਲਦਾ
ਹਾਂਜੀ- ਹਾਂਜੀ ਲਹਿੰਗੇ ਵੀ ਹੈਗੇ ਨੇ, ਸ਼ਰਾਰੇ ਸ਼ਰੂਰੇ ਵੀ ਪਾਉਂਦੇ ਲੋਕੀ
ਹਾਂਜੀ- ਹਾਂਜੀ ਜਿਵੇਂ ਲਹਿੰਗਾ ਜਿਵੇਂ ਬਰਾਤ ਵਿੱਚ ਲਹਿੰਗਾ ਪਾ ਕੇ ਜਾਓ ਜਾਂ ਹਨਾ
ਹਾਂਜੀ ਸ਼ਰਾਰਾ ਹੋ ਗਿਆ, ਲਹਿੰਗਾ ਹੋ ਗਿਆ, ਗਾਊਨ ਹੋ ਗਏ ਕੋਈ
ਹਾਂ- ਹਾਂ -ਹਾਂ- ਹਾਂ, ਤੇ ਇੱਧਰ ਜਾ ਮਤਲਬ ਕੀ, ਜਿਵੇਂ ਪਾਰਟੀ ਦੇ ਵੀ ਚਲੇ ਪੈਂਟ ਸ਼ਰਟ ਹੀ ਵੇਅਰ ਕਰ ਲੈਂਦੇ ਨੇ
ਹਾਂਜੀ -ਹਾਂਜੀ ਜਾਂ ਫਿਰ ਇਹਨਾਂ ਦੀਆਂ ਸਾਰੀਆਂ ਹੁੰਦੀਆਂ, ਸਾੜੀ ਪਾ ਲੈਂਦੇ
ਅੱਛਾ- ਅੱਛਾ- ਅੱਛਾ- ਅੱਛਾ, ਤੁਸੀ ਵੀ ਪਾ ਲੈਂਗੇ ਸਾਰੇ
ਹਾਂਜੀ ਕਦੀ-ਕਦੀ ਜੇ ਕੋਲਜ ਕੁਲੇਜ ਵਿੱਚ ਫਾਈਦੇ ਹੁੰਦੀ, ਬਸ ਓਦੋਂ ਪਾ ਲਈਦੀ
ਅੱਛਾ- ਅੱਛਾ- ਅੱਛਾ- ਅੱਛਾ, ਚਲੋ ਵਧੀਆ ਰੇ
ਹਾਂਜੀ।
ਹੋਰ ਦੱਸੋ ਕੋਈ ਗੱਲਬਾਤ ਤੁਸੀਂ ਇੱਥੋ ਦੇ ਕੱਪੜਿਆਂ ਦੇ ਬਾਰੇ ਵਿੱਚ
ਹੋਰ ਤੇ, ਉਹਦੇ ਸਲਵਾਰ, ਕਮੀਜ਼ਾ, ਪਾਲਾਜੋ ਲੂਜ ਹੋ ਗਏ ਤੇ, ਤੇ ਉਦੋਂ ਪਾਈਦੇ ਜਦੋਂ ਗੁਰਦੁਆਰਾ ਸਾਹਿਬ ਜਾਈਦਾ ਹੁੰਦਾ
ਅੱਛਾ -ਅੱਛਾ- ਅੱਛਾ, ਨਹੀ ਚਲੋ ਵਧੀਆ ਇੱਥੇ ਪਿੰਡ ਹੈ ਨਾ ਚੰਗੀਆਂ ਵੀ ਲੱਗਦੀਆਂ ਹਨਾ, ਕਿ ਸਾਡੇ ਗੁਰੂਆਂ ਨੇ ਹੁਣ ਸਾਡੇ ਵਾਸਤੇ ਕਿੰਨੀ ਕੁਰਬਾਨੀਆਂ ਕੀਤੀਆਂ, ਕੀ ਕੁੱਝ ਕੀਤਾ ਤੇ ਜੇ ਆਪਾਂ ਗੁਰੂ ਘਰ ਵੀ ਹਨਾ, ਜਾ ਰਹੇ। ਪੂਰੀ ਸ਼ਰਧਾ ਨਾਲ ਜਾਣਾ ਚਾਹੀਦਾ ਸੂਟ, ਸਲਵਾਰ ਪਾ ਕੇ ਪਤਾ ਲੱਗੇ ਕੀ ਹੈਨੀ, ਉਹ ਫਿਰ ਸਰਦਾਰਾਂ ਦੀ ਇੱਕ ਅਲੱਗ ਪਹਿਚਾਣ ਹੁੰਦੀ ਹੈ ਨਾ, ਸਲਵਾਰ ਸੂਟ ਪਾਲੋ ਭਾਵੇਂ ਪਲਾਜ਼ੋ ਸੂਟ ਪਾਲੋ
ਹਾਂਜੀ।
ਹਾਂਜੀ-ਹਾਂਜੀ ਓਦਾ ਜਿਵੇਂ ਰੈਡੀਮੇਡ ਤਾਡੇ ਇੱਧਰੋਂ ਮਿਲ ਜਾਂਦੇ ਹੋਣੇ, ਪਲਾਜੋ ਸੂਟ ਜਾਂ ਕੋਟਨ ਦੇ ਜਾਂ ਦੂਸਰੇ ਹਨਾ
ਹਾਂਜੀ ਮਿਲ ਜਾਂਦੇ, ਪਰ ਉਹ ਬਹੁਤ ਜ਼ਿਆਦਾ ਐਕਸਪੈਂਸਿਵ ਹੁੰਦੇ ਨੇ।
ਅੱਛਾ- ਅੱਛਾ ਨਹੀਂ ਇੱਧਰ ਤਾਂ ਠੀਕ ਹੈਗਾ, ਪੰਜਾਬ ਵਿੱਚ ਠੀਕ ਨੇ ਫੇਰ ਰੇਟ ਅੱਛਾ- ਅੱਛਾ- ਅੱਛਾ -ਅੱਛਾ ਠੀਕ ਹੈ ਠੀਕ ਹੈ ਠੀਕ ਏ ਤਾਡੇ ਮਦਰ ਹੀ ਸੂਟ ਵੇਅਰ ਕਰਦੇ ਨੇ ਕਿ ਜੀਨਸ ਵਗੈਰਾ
ਨਹੀਂ ਉਹ ਸੂਡੀ, ਸੂਟ ਹੀ ਪਾਉਣਾ ਪਸੰਦ ਕਰਦੇ ਜ਼ਿਆਦਾ
ਅੱਛਾ- ਅੱਛਾ ਚਲੋ ਵਧੀਆ ਤੇ, ਉਹ ਵੀ ਪਾਉਣੇ ਚਾਹੀਦੇ ਸੂਟ ਵਧੀਆ ਲੱਗਦੇ ਨੇ। ਸੂਟ ਪਾਲੋ ਹਨਾ, ਸਲਵਾਰ ਸੂਟ ਪਾਲੋ, ਪਲਾਜ਼ਾ ਸੂਟ ਪਾਲੋ, ਸਰਾਰਾ ਸੂਟ ਪਾਲੋ ਹਨਾ, ਵਧੀਆ ਲੱਗ
ਹਾਂਜੀ, ਹਾਂਜੀ ਉਹੀ ਇਨਾਂ ਨੂੰ ਵਧੀਆ ਲੱਗਦੇ ਆ
ਨਹੀ ਚਲੋ ਵਧੀਆ- ਵਧੀਆ, ਠੀਕ- ਠੀਕ। ਹੋਰ ਤੁਸੀਂ ਸੁਣਾਓ ਬਾਕੀ, ਪਾਪਾ ਤਾਡੇ ਉਹ ਕੁੜਤੇ ਪਜਾਮੇ ਹੀ, ਪੈਂਟ ਸ਼ਰਟਾਂ ਹੀ ਜ਼ਿਆਦਾ ਪਸੰਦ ਕਰਦੇ ਨੇ
ਓ ਕੁੜਤੇ ਪਜਾਮੇ ਜਜਾਦਾ ਪਸੰਦ ਕਰਦੇ ਕੈਂਦੇ ਓਦੇ 'ਚ ਮੈਂ ਰਿਲੈਕਸ ਫੀਲ ਕਰਦਾ।
ਹਾਂ ਹਾਂ, ਚਲੋ ਵਦੀਆ, ਵਦੀਆ, ਵਦੀਆ।
ਹਾਂਜੀ-ਹਾਂਜੀ।
ਹੋਰ ਸੁਣਾਓ, ਸਭ ਠੀਕ ਠਾਕ?
ਹਾਂਜੀ-ਹਾਂਜੀ ਸਭ ਵਦੀਆ ਠੀਕ ਜੇ।
ਆਂ, ਚਲੋ ਠੀਕ ਜੇ ਫੇਰ ਜੀ ਸਸ ਸ੍ਰੀ ਕਾਲ। ਫੇਰ ਮਿਲਾਂਗੇ, ਓਕੇ ਜੀ, ਓਕੇ ਜੀ ਓਕੇ।